ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ?
ਹਾਂਜੀ ਠੀਕ ਠਾਕ ਜੀ ਤੁਸੀਂ ਦੱਸੋ ਕਿਵੇਂ ਹੋਈ?
ਵਧੀਆ ਜੀ ਠੀਕ ਠਾਕ ਆ।
ਅੱਛਾ ਜੀ ਹੋਰ ਸਾਰੇ ਪਰਿਵਾਰ ਦੇ ਮੈਂਬਰ ਠੀਕ ਨੇ ਜੀ?
ਵਧੀਆ।
ਚਲੋ ਵਧੀਆ ਜੀ ਸਾਡੇ ਵੀ ਸਾਰੇ ਵਧੀਆ ਜੀ ਸਾਰੇ ਵਧੀਆ ਜੀ ਉਹ ਵੀ ਵਧੀਆ। ਦਆ ਜੀ।
ਅੱਛਾ ਹੋਰ ਕੀ ਕੁਛ ਬਣਾਉਣੇ ਹੁੰਦੇ ਹੋ।
ਕੁਛ ਨਹੀਂ ਜੀ ਬਸ ਵਿਹਲੇ ਹੁੰਦੇੇ ਆ ਗਈ। ਹਾਂਜੀ ਬਸ ਬੱਚੇ ਨਾਲ ਹੀ ਟਾਈਮ ਪਾਸ ਹੋ ਜਾਂਦਾ ਹੈਗਾ।
ਅੱਛਾ ਜੀ।
ਹਾਂਜੀ ਹੋਰ ਤੁਸੀਂ ਕੀ ਕਰਦੇ ਹੁੰਦੇ ਹੋ ਜੀ।
ਬਸ ਕੁਛ ਨੇ ਜੀ ਅਸੀਂ ਵੀ ਸਾਰਾ ਦਿਨ
ਅੱਛਾ ਜੀ ਹਾਂਜੀ।
ਬਸ ਰੈਸਟ ਕਰ ਲੈਂਦੇ ਆਂ।
ਚਲੋ ਵਧੀਆ ਜੀ।
ਹੋਰ ਤਾਂ ਸੁ ਨ ਕ ਹਾਂ। ਠੀਕ ਰਹਿੰਦੇ ਜੀ ਹੁਣ ਤਾਂ ਵਧੀਆ ਦਵਾਈ ਚੱਲੀ ਜਾਂਦੀ ਆ।
ਅੱਛਾ ਜੀ ਕਿੱਥੋਂ ਲਿਆਂਦੀ ਸੀਗੀ।
ਪਟਿਆਲੇ ਤੋਂ ਜੀ।
ਜੀ ਫੇਰ ਕੀ ਦੱਸਿਆ ਉਹਨਾਂ ਨੇ?
ਉਹਨਾਂ ਨੇ ਕੋਈ ਟੈਸਟ ਤਾਂ ਕਰਿਆ ਨੀ ਜੀ ਉਹਨਾਂ ਨੇ ਵੀ ਟੈਸ਼ਨਨ ਬਾ ਵਗੈਰ ਦਵਾਈ ਦਿੱਤੀ ਹੈ ਕੋਈ
ਅੱਛਾ ਜੀ।
ਜਿਨਾਂ ਦੀ ਜੱਤੇ ਉਹ ਵੀ ਖਾ ਕੇ ਦੇਖ ਲਓ ਫਿਰ ਫਿਰ ਦੇਖਾਂਗੇ ਹਾਂ ਬਿਡ ਵ ਫਰਕ ਪੰਜ -ਦੇਖ ਨਾ ਆ ਪੈਂਦਾ ਏ।
ਅੱਛਾ ਜੀ, ਫੇਰ ਉਹ ਦਰਦ ਹਟ ਗਿਆ ਤੁਹਾਡੇ ਹੁਣ?
ਨਾ ਜੀ ਹ ਇਹ ਜਿ ਤਾਂ ਹੋਈ ਜਾਂਦਾ।
ਅੱਛਾ ਕੋਈ ਫ਼ਰਕ ਨਹੀਂ ਲੱਗਿਆ ਹੈਗਾ ਓਦੇ ਨਾਲ?
ਨਾ ਹਜੇ ਤਾਂ ਨੀ ਕੋਈ ਫਰਕ ਨਹੀਂ, ਹਾਂ ਹੁਣ ਵੀਹ ਦਿਨਾਂ ਤੋਂ ਦੁਬਾਰੇ ਜਾਣਾ ਹੁਣ ਦੁਬਾਰੇ ਪੁੱਛਾਂਗੇ ਓਨਾਂ ਨੂੰ ਫੇਰ
ਹਾਂਜੀ ਹਾਂ, ਕਿੰਨੇ ਦਿਨ ਹੋ ਗਏ ਦਵਾਈ ਲਿਆਂਦੀ ਨੂੰ ਤੁਹਾਨੂੰ? ਅੱਛਾ-ਅੱਛਾ ਈ ਚਲੋ ਦਸ ਦਿਨਾਂ ਦੀ ਖਾ ਕੇ ਪਤਾ ਚੱਲ ਜਊਗਾ ਆਪਾਂ ਨੂੰ
ਹਾਂਜੀ ਹਾਂ ਜੇ ਦਸ ਦਿਨਾਂ ਦੇ ਵਿੱਚ ਖਾ ਕੇ ਫ਼ਰਕ ਪੈ ਗਿਆ
ਹਾਂਜੀ।
ਫੇਰ ਵੀ ਇੱਕ ਵਾਰੀ ਤੇ ਆਪਾਂ ਤਾਂ ਖਾ ਕੇ ਆਉਣਾ ਨਾ
ਹਾਂਜੀ ਹਾਂ ਦਿਖਾ ਕੇ ਧ ਆਣਾ ਪਊਗਾ ਈ
ਮਹੀਨੇ ਦੀ ਦਵਾਈ ਦੇ ਦੇਣਗੇ ਨਹੀਂ ਵੀਹ ਤੇ ਨਾਲਚ ਦੇਣਗੇ
ਅੱਛਾ ਜੀ ਫਿਰ ਤੁਹਾਨੂੰ ਟੈਸ਼ਨ ਕਰਕੇ ਨੀਂਦ ਨਹੀਂ ਆਉਂਦੀ ਸੀਗੀ?
ਨਾ ਜੀ ਨੀਂਦ ਨਹੀਂ ਆਉਂਦੀ ਨਾਲੇ ਦਿਮਾਗ ਜਿਆਦਾ ਘੁੰਮਦਾ ਏ।
ਅੱਛਾ ਜੀ
ਨਾਲੇ ਧੜਕਣ ਜਿਆਦਾ ਵੱਧਦੀ ਹੈ ਜ ਸਾਡੇ
ਅੱਛਾ-ਅੱਛਾ, ਬੀ-ਪੀ ਤਾਂ ਨੀ ਵੱਧਦਾ ਹੈਗਾ ਈ
ਬੀ-ਪੀ ਕਦੇ ਲੋਹ ਹੋ ਜਾਂਦਾ ਕਦੇ ਕਿਨੇ ਤਰੀਕੇ ਨੇ
ਅੱਛਾ ਜੀ, ਅੱਛਾ
ਘਟ ਜਾਣਾ ਬਿੰਦ 'ਚ ਵੱਧ ਜਾਣਾ
ਬਹੁਤ ਔਖਾ, ਹੈਗਾ ਤਾਈ
ਬਾਲਾ ਔਖਾ ਹੈ ਤੇ ਸਧ ਡਾਕਟਰਾਂ ਦੇ ਫਿਰਨਾ ਵੀ ਔਖਾ ਹੈ
ਹਾਂਜੀ ਹਾਂ ਇਹ ਤਾਂ ਹੈ ਦਵਾਈ ਲੈਣੀ ਵੀ ਬਹੁਤ ਔਖੀ ਹੈ
ਹਾਂਜੀ, ਦਵਾਈਆਂ ਫਿਰ ਨਾਲੇ ਸਿਹਤ ਖ਼ਰਾਬ ਕਰਦੀਆਂ ਨੇ ਨਾ।
ਹਾਂਜੀ, ਇਹ ਤਾਂ ਗੱਲ ਬਿਲਕੁਲ ਹੈਗੀ।
ਜਦ ਆਪਾਂ ਆਮ ਡਾਕਟਰਾਂ ਤੋਂ ਨਹੀਂ। ਜਾਂਨੇ ਆਂ ਟੈਸਟ ਕਰਾਉਣ
ਇਹ ਤਾਂ ਹੈ ਕ ਹੈਗਾ।
ਤਾਂ ਕਿ ਫੇਿਰ ਪਟਿਆਲੇ ਤੋਂ ਚੱਲ ਕਰ
ਹਾਂਜੀ ਹਾਂ, ਉਥੇ ਡਾਕਟਰ ਬਹੁਤ ਵਧੀਆ ਨੇਂ ਗੇ।
ਹਾਂਜੀ ਹਾਂ।
ਬਾਕੀ ਚਲੋ ਹੁਣ, ਦਸ- ਦਿਨਾਂ ਦੀ ਦਵਾਈ ਲਊਂਗੇ ਤੁਹਾਨੂੰ ਪਤਾ ਚੱਲ ਜੂਗਾ ਵੀ ਕਿਵੇਂ ਆਉਂਗੇ। ਇਹ ਤਾਂ ਹੈ। ਹੈਗਾ ਹੀ, ਪਹਿਲਾਂ ਵੀ ਦਰਦ ਹੁੰਦਾ ਸੀ ਤੁਹਾਡੇ ਜਾਂ ਹੁਣੇ ਹੋਣ ਲੱਗਿਆ ਹੈਗਾ ਈ।
ਨਾ ਪਹਿਲਾਂ ਵੀ ਹੁੰਦਾ ਸੀ ਜੀ, ਪਹਿਲਾਂ ਵਿਚ ਕਾਲਜੇ ਚ ਦਰਦ ਹੋਇਆ ਕਰਤਾ ਸੀ ਉਦੋਂ ਮੈਂਨੁ
ਅੱਛਾ ਜੀ, ਹਾਂਜੀ, ਹਾਂ ਈ।
ਸਾਲ ਭਰ ਖਾਧੀ, ਉੱਥੋਂ ਵੀ ਠੀਕ ਹੋ ਗਈ ਸੀ ਫਿਰ ਮੈਂ।
ਅੱਛਾ ਜੀ, ਅੱਛਾ, ਉਹਨਾਂ ਨੇ ਵੀ ਟੈਸ਼ਨ ਹੀ ਦੱਸਿਆ ਸੀਗਾ।
ਜੇ ਟੈਸ਼ਨ ਪਹਿਲਾਂ ਹੋਰ ਲੋਟਦੀ ਤੇ ਟੈਸ਼ਨ ਤਾਂ ਹੁਣ ਹੋਰ ਲੋਟਦੀ। ਸੁਣ ਹੋਈ ਹੈ
ਅੱਛਾ ਜੀ ਅੱਛਾ, ਇਹ ਤਾਂ ਟੈਨਸ਼ਨ ਵਾਲਾ ਤਾਂ ਬਹੁਤ ਔਖਾ ਹੈਗਾ ਈ।
ਜੀ, ਪਹਿਲਾਂ ਮੈਂ ਕਈ ਸਾਲ ਫਿਰਦੀ ਰਹੀ ਜੀ ਮੈਨੂੰ ਪ ਦਵਾਈ ਨੀ ਲੱਗੀ ਫੇਿਰ ਮੈਨੂੰ ਕਿਸੇ ਨੇ ਦੱਸਿਆ, ਕਹਿੰਦੇ ਵੀ ਤੁ ਲੁਧਿਆਣੇ ਚਲੀ ਜਾ।
ਅੱਛਾ ਜੀ।
ਤੇ ਮੈਂ ਲੁਧਿਆਣੇ ਚਲੀ ਗਈ।
ਹਾਂਜੀ ਹਾਂ, ਅੱਛਾ ਜੀ।
ਮੈਨੂੰ ਟੈਸ਼ਨ ਦੀ ਦਵਾਈ ਹੀ ਜੀ ਕਿਆ ਰਿਪੋਰਟ ਪੋਟਾਂ ਨੋਰਮਲ ਦੀਆਂ, ਕਿਸੇ ਚ ਕੁਛ ਆਇਆ ਨਹੀਂ ਸੀ ਰਿਪੋਟਾ ਫੋਟਾਂ ਕਰਾ ਕੇ।
ਫੇਰੀ।
ਕਾਲਜੇ਼ ਚ ਪਿੰਨਾ ਜਾਂ ਤੀਜਓ ਚ ਦਰਦ ਹੁੰਦਾ ਖਾਣਾ ਨਹੀਂ ਖਾ ਸਕਦੀ।
ਹਾਂਜੀ, ਉਹ ਠੀਕ
ਹਾਂਜੀ, ਉਹ ਲੁਧਿਆਣੇ ਆਲੀ ਦਵਾਈ ਨਾਲ ਠੀਕ ਸੀ।
ਅੱਛਾ ਜੀ ਅੱਛਾ।
ਕੰਪਨੀ ਬਦਲ ਗਈ। ਫੇਰ ਉਹ ਕੰਮ ਕਰਨੋ ਹੱਟ। ਦੀ ਦਵਾਈ।
ਹਾਂਜੀ ਹਾਂ ਇਹ ਹੁੰਦਾ ਹੈਗਾ ਜਦੋਂ ਦਵਾਈ ਦੀ ਕੰਪਨੀ ਬਦਲ ਜਾਂਦੀ ਹੈ ਤਾਂ ਉਹ ਕੰਮ। ਕੰਮ ਨੀ ਕਰਦੀ ਹੈਗੀ।
ਪਿੱਛੋਂ ਆ ਨਹੀਂ ਰਹੇ।
ਹਾਂਜੀ ਹਾਂ ਹੁਣ ਦਵਾਈਆਂ ਬਿਲਕੁਲ ਬੰਦ ਹੋ ਰਹੀਆਂ ਨੇ ਪਿੱਛੋਂ ਬਹੁਤ ਜ਼ਿਆਦਾ ਕਿਉਂਕਿ ਜਾਂ ਉਹਨਾਂ ਦੀ ਕੰਪਨੀ ਬਦਲ ਜਾਂਦੀ ਹੈਗੀ ਜਾਂ ਉਹ ਬੰਦ। ਕਰਦੇ।
ਹਾਂਜੀ ਹਾਂ ਫੇਰ ਉਹ ਕੰਪਨੀ ਵਾਲੀ ਜਿਹੜੀ ਬਦਲ ਕੇ ਦਿੱਤੀ। ਤੇ ਉਹਨਾਂ ਨੇ।
ਹਾਂਜੀ ਅੱਛਾ ਜੀ।
ਫੇਰ ਉਦੋਂ ਬਾਅਦ ਜੀ ਮੇਰਾ ਦਿਮਾਗ ਘੁੰਮਣ ਲੱਗ। ਗਿਆ ਕਦੇ ਕਿਤੇ ਕਦੇ ਕਿਤੇੇ ਐਵੇ।
ਬਹੁਤ ਔਖਾਂ ਗਾ ਏ।
ਹੂੰ ਘਬਰਾਹਟ ਵੇਚੇਣੀ।
ਹਾਂਜੀ ਇਹ ਸਾਰਾ ਕੁਛ ਟੈਂਸ਼ਨ ਵਾਲੇ ਨੂੰ ਹੀ ਹੁੰਦਾ ਹੈ ਗਾ।
ਫਿਰ ਆਏ ਹੋ ਜਿਹਾ ਕਰੇ ਵੀ ਤਾਂ ਬੱਸੋ। ਬਿੰਦ ਝੱਟ ਚ ਹਾਂਜੀ ਡੈਥ। ਤੇਰੀ ਅੱਖ ਤੋ ਤਾਂ ਬਾਹਰੇ ਵੱਗ ਜਾ ਹੁਣ ਬਸ ਕਿਸੇ। ਕਿਸੇ ਕੋਲੇ।
ਫਿਰ ਬਹੁਤ ਔਖਾ ਹੋ ਜਾਂਦਾ ਗਾ।
ਬੱਚਿਆਂ ਕੋਲੇ ਬਾਹਰੇ ਚਲੇ ਜਾਂਦੇ ਫਿਰ ਵਾਲਾ ਮਨੀ ਰਾਮ ਕੁਛ ਹੋਰ ਹੋ ਜਾਂਦਾ।
ਹਾਂਜੀ ਹਾਂ, ਇਹ ਆਪਾਂ ਨੂੰ ਆਪਣੇ ਅੰਦਰੋਂ ਹੀ ਘਬਰਾਹਟ ਹੋਣ ਲੱਗ ਜਾਂਦੀ ਹੈ ਗੀ ਹੂੰ। ਤੇ ਫਿਰ ਦਵਾਈ ਲੈਣੀ ਵੀ ਬਹੁਤ ਔਖੀ ਆ ਗੀ ਰੋਜ਼ ਰੋਜ਼। ਹਾਂਜੀ ਹਾਂ ਕਿਉਂਕਿ ਦਵਾਈਆਂ ਜਾ ਕੇ ਆਪਣੇ ਸਰੀਰ ਨੂੰ ਨੁਕਸਾਨ ਹੀ ਕਰਦੀਆਂ ਨੇਗੀਆਂ। ਹਾਂਜੀ।
ਹੁਣ ਬਿਲਕੁਲ ਦਵਾਈਆਂ ਦੀ ਇਹ ਸਿਹਤ ਰਹਿ ਰਹੀ ਹੈ ਜੀ ਪਹਿਲਾਂ ਵਾਲੇ ਖਾਣੇ ਨੀ ਰਹੇ।
ਕਿਉਂਕਿ ਪਹਿਲਾਂ ਖਾਣੇ ਬਹੁਤ ਜ਼ਿਆਦਾ ਵਧੀਆ ਸੀਗੇ, ਦੁੱਧ ਘਿਓ ਹੁਣ।
ਹਾ ਨਾ ਜੀ, ਆਉਂਦਾ ਨੀ ਪਹਿਲਾਂ ਵਾਂ ਬਜ਼ੁਰਗ ਹੁੰਦੇ ਸੀ। ਖ ਉਹ ਸਾਰਾ ਕੁਛ ਸਾ ਹਾਂਦੇ।
ਸਾਰਾ ਕੁਛ ਹਾਂਜੀ।
ਬਦਲਸੀ।
ਇਹ ਤਾਂ ਗੱਲ ਹੈਗੀ ਹੈ ਜ
ਹੁਣ ਆਪਾਂ ਤ ਇੰਨਾ ਖਾਧਾ ਪੀਤਾ। ਤਾਂ ਨਹੀਂ ਜਾਂਦਾ।
ਹਾਂਜੀ ਹੁਣ ਤਾਂ ਥੋੜ੍ਹੀ ਜਿ ਚੀਜ਼ ਖਾ ਲੋ ਆਪਾਂ, ਆਪਣਾ ਓਹਦੀ ਤੇਜਾਬ ਬਣ ਜਾਂਦਾ ਹੈ ਗਾ, ਫਿਰ ਤੇਜਾਬ ਦੀ ਗੋਲੀ ਲੈਣੀ ਪੈਂਦੀ ਹੈਗੀ ਆਪਾਂ ਨੂੰ
ਅ ਆ। ਲੱਸੀਆਂ, ਦਹੀਆਂ ਖਾਇਆ ਕਰਦੇ ਤੇ, ਪੰਜੀਰੀਆਂ ਖਾਇਆ ਕਰਦੇ ਤੇ, ਹੁਣ ਪੰਜੀਰੀ ਚਾਹੇ ਮਾੜੀ ਜੀ ਹਾਲਾਨ ਬੱਚੇ।
ਹਾਂਜੀ, ਤੇਜ਼ਾਬ ਬਣ ਗਿਆ ਖਾਈ ਨਹੀਂ ਜਾਂਦੀ ਹੈਗੀ ਮੇਥੋਂ ਤੋਂ ਆਪਣੀ ਖਾਈ ਜਾਂਦੀ ਹੈਗੀ।
ਅੱਛਾ।
ਮੇਰੀ ਪੰਜੀਰੀ ਐਵੇਂ ਹੀ ਪਈ ਹੈਗੀ ਸਾਰੀ। ਥੋੜ੍ਹੀ ਜਿਹੀ ਖਾਈ ਸੀਗੀ, ਫੇਰ ਬਸ ਸਿਆਲ ਆ ਗਿਆ, ਫੇਰ ਐਂ ਲੱਗਣ-ਲੱਗੇ ਵੀ ਦਿਨ ਛੋਟੇ ਹੋ ਗਏ ਹੁਣ। ਹਾਜ਼ਮ ਨੀ ਆਉਂਦੀ ਹੈਗੀ। ਹੁਣ ਗਰਮੀ ਦੇ ਵਿੱਚ ਖਾਈ ਸੀ, ਹੁਣ ਪਾਣੀ ਦੀ ਤੇਲ ਲੱਗਦੀ ਹੈ ਜਾਂ ਇਨਫੈਕਸ਼ਨ ਜੀ ਵਾਂਗੂ ਹੋ ਜਾਂਦਾ ਹੈਗਾ।
ਅੱਛਾ, ਤੁਸੀਂ ਹੱਥਣੇ ਪੈਂਦੇ ਹੋਏ ਖਾ ਕੇ ਦੇਖੋ ਜੇ ਦੁੱਧ ਨਾਲ
ਅੱਛਾ ਜੀ।
ਟ ਖਾਣਾ ਖਾ ਕੇ।
ਹਾਂਜੀ-ਹਾਂਜੀ।
ਤੇ ਭੁੱਖ ਰੱਖ ਕੇ ਖਾਣਾ ਖਾ ਲੈ, ਖਾ ਕੇ ਨਾ
ਹਾਂਜੀ।
ਅਤੇ ਨਾਲ ਥੋੜ੍ਹੀ ਜਿਹੀ ਪਜੀਰੀ ਕਿਉਂ ਰਾਤ ਨੂੰ ਆਪਾਂ ਸੌਂ ਜਾਂਦੇ ਹਾਂ।
ਹਾਂਜੀ ਹਾਂ।
ਠੰਡ ਚ ਪੈਂਦੇ ਆਏ ਸੀ। ਚ ਵੀ ਆਪਾਂ ਨੂੰ ਤੇ ਲੱਗਦੀ ਪਾਣੀ ਦੀ
ਹਾਂਜੀ ਪਰ ਐਵੇ ਵੀਂ ਦਿਨੇ ਵੀ ਬਹੁਤ ਗਰਮੈਸ਼ ਕਰਦੀ ਹੈਗੀ ਉਹ
ਫੇਰ ਉਹ ਚ ਗਰਮ ਚੀਜ਼ਾਂ ਹੁੰਦੀਆਂ ਨੇ ਨਾ।
ਹਾਂਜੀ, ਬਦਾਮ ਕਾਜੂ ਕਾਫ਼ੀ ਪਾਏ ਹੋਏ ਸੀਗੇ, ਉਦੋਂ ਤਾਂ ਐਵੇਂ ਸੀ ਵੀ ਚਲੋ ਖਾ ਲਾਂਗੇ ਨਹੀਂ ਟਢੂਈ ਦੂ ਜਾਂਦੀ ਹੈਗੀ।
ਹਾਂ ਜੀ ਇਹ ਤਾਂ ਫਿਰ ਨੁਕਸ ਤਾਂ ਪੈਂਦਾ ਹੀ ਹੈ ਨਾ ਜੀ ਜੇ ਖਾਵਾਂਗੇ ਫੇਰ। ਅੱਗੇ ਬਜ਼ੁਰਗ ਖਾਂਦੇ ਤੇਜ ਨਾ
ਹਾਂਜੀ, ਪਹਿਲਾਂ ਤਾਂ ਬਹੁਤ
ਹਾਂ ਤਾਂਹੀਓ ਹੁਣ ਪਹਿਲਾਂ ਬਜ਼ੁਰਗ ਹੁਣ ਵੀ ਤਾਕੜੇ ਨੇ ਹੁਣ
ਹਾਂਜੀ, ਹਾਂ। ਬਹੁਤ ਈ ਇਹ ਤਾਂ ਗੱਲ ਹੈ ਜੀ। ਉਹ ਕੰਮ ਵੀ ਬਹੁਤ ਕਰੀ ਜਾਂਦੇ ਨੇਂਗੇ, ਅਪਣੇ ਵਰਗਿਆਂ ਤੋਂ ਹੁਣ ਮ ਵੀ ਨੀ ਬਣਦਾ ਇਸ ਰਾਈਮ
ਹਾਂਜੀ- ਹਾਂ, ਬਣਦਾ ਨੀ ਹੈਗਾ ਹੁਣ ਹਜੇ ਅਪਾਂ ਤੋਂ ਜਿਆਦੇ ਬੁੜੇ ਤਾਕੜੇ ਨੇ
ਹਾਂਜੀ, ਹਾਂ। ਇਹ ਤਾਂ ਹੈਗਾਐਗਾ ਏ ਹੀ। ਆਪਾਂ ਤਾਂ ਥੋੜ੍ਹਾ ਜੇਆ ਕੰਮ ਕਰ ਦਿਆਂਗੇ, ਥੱਕ ਜਾਯ
ਹਾਂਜੀ, ਥੱਕ ਜਾਂਦੇ ਆ। ਹੁਣ ਸਾਡੇ ਹੈਗੇ ਨੇ ਮੈਂਬਰ, ਦੋ ਜਣੇ ਘਰ ਦੇ
ਅੱਛਾ ਈ।
ਓਹ, ਓਨਾਂ ਨੇ ਜਾਪੇ ਚ ਨਾ, ਬਹੁਤ ਕੁਸ ਖਾਧਾ
ਅੱਛਾ ਈ।
ਤੇ ਸਾਡੀ ਸੱਸਾਂ ਦੀ ਥੋਂ ਲੱਗਦੀਆਂ ਨੇ ਓਹ
ਹਾਂਜੀ, ਹਾਂਜੀ।
ਓਹ ਨਾ, ਸਾਡੇ ਪਿੰਡ ਤੋਂ ਚੱਲ ਕੇ, ਦੂਜੇ ਪਿੰਡ ਜਾ ਕੇ, ਬੱਸ ਚੜ੍ਹਨਾ ਪੈਂਦਾ ਨਾ ਸਾਨੂੰ
ਹਾਂਜੀ, ਹਾਂਜੀ
ਓ ਤੁਰ ਕੇ ਚਲੀਆਂ ਜਾਂਦੀਆਂ ਨੇ
ਫੇਰ ਲਾਲੋ ਵੀ ਦੇਖ ਲੋ। ਕਿੰਨੀਆਂ ਤਾਕੜੀਆਂ ਨੇ ਓਹ
ਅੱਛਾ, ਅੱਛਾ ਏ
ਸਾਡੀਆਂ ਸੱਸਾਂ ਹਾਂਜੀ- ਹਾਂਜੀ, ਬਾਹਲੀ ਉਮਰ ਹੈ ਜੀ ਓਨਾ ਦੀ ਤਾਂ, ਉਹ ਸਾਡੇ ਜਿੰਨਾ ਜੀ ਹੁਣ ਵੀ ਕੰਮ ਕਰਦੀਆਂ ਨੇ
ਫੇਰ--ਦੇਖਲੋ ਵਧੀਆ ਗੱਲ ਐਗੀ।
ਓ ਨੀ ਥੱਕਦੀਆਂ ਪਰ
ਅੱਛਾ ਜੀ।
ਦੇਖਲਓ ਵੀ, ਪੁਰਾਣੀ ਖਰਾਕ ਖਾਧੀ ਦਾ ਕਿੰਨਾ ਫਾਇਦਾ ਹੁੰਦਾ ਹੈਗਾ ਅਪਾਂ ਨੂੰ, ਪਰ ਹੁਣ ਆਪਣੇ ਤੋਂ ਖਾ ਹੀ ਨਹੀਂ ਜਾਂਦੀ।
ਹਾਂਜੀ।
ਏ, ਅਪਾਂ ਚੱਲੇ ਅਪਾਂ ਨੂੰ ਵੀ ਓਨੀ ਬਦਾ ਵਧੀਆ ਵੇ
ਏਹ ਤਾਂ ਤੁਹਾਡੀ ਗੱਲ ਸਹੀ ਹੈਗੀ, ਗੋਲੀਆਂ ਖਾਣ ਨਾਲੋਂ ਤਾਂ ਬਹੁਤ ਵਧੀਆ ਹੈਗਾ ਐ।
ਤੇ, ਜਾਂਦੀਆਂ ਨੇ ਨਾ ਓਂ ਕਰਦੀਆਂ ਜੋ ਸ਼ਾ ਸਵੇਰੇ ਰੋਟੀ ਨੀ ਖਾਦ
ਹਾਂਜੀ, ਅੱਛਾ ਜੀ।
ਕਰਨਾ ਨਾ, ਦੁੱਧ ਦਾ ਕੋਲਾ ਬਣਾ ਲੈਣਾ।
ਹਾਂਜੀ
ਤੇ ਵਿੱਚ ਘਿਓ ਦੇ ਦੋ-ਤਿੰਨ ਚਮਚੇ ਪਾ ਲੈਣੇ।
ਫੇਰ ਲਾ ਲੋ ਤੁਸੀਂ।
ਓਹ ਪੀ ਲੈਣੇ ਨਿਰਨੇ ਕਾਲਜੇ ਤੁਹਾਡੇ
ਹਾਂਜੀ।
ਸਾਰਾ ਕੰਮ ਧੰਦਾ ਕਰਕੇ ਉਹਨਾ ਨੇ ਫੇਰ ਖਾਣਾ ਬਣਾਉਣ ਲੱਗਣਾ ਸੀ।
ਅੱਛਾ ਠੀਕ ਹੈ ਜੀ, ਚਲੋ ਫੇਰ ਮੈਂ ਕਰਦੀ ਹਾਂ ਤੁਹਾਨੂੰ ਫੋਨ ਈ, ਠੀਕ ਹੈ ਜੀ।